ਹੈਲੋ
ਹਾਂਜੀ, ਸਸ ਸੀ਼੍ ਅਕਾਲ ਮਾਸੀ ਜੀ।
ਸਤ ਸੀ਼੍ ਅਕਾਲ ਜੀ, ਸਤ ਸੀ਼੍ ਅਕਾਲ ਬੇਟੇ ਹੋਰ ਠੀਕ ੳ?
ਹਾਂਜੀ, ਹਾਂਜੀ ਵਧੀਆ ਤੁਸੀ ਸੁਨਾਓ ਹੋਰ ਠੀਕ-ਠਾਕ।
ਹਾਂਜੀ-ਹਾਂਜੀ ਸਭ ਠੀਕ ਠਾਕ, ਪ੍ਰਮਾਤਮਾ ਦਾ ਸੁਕਰ ਆ।
ਵਧੀਆ ਹੋਰ ਮਾਸੜ ਜੀ ਠੀਕ ਨੇ?
ਹਾਂਜੀ-ਹਾਂਜੀ ਮਾਸੜ ਜੀ ਵੀ ਠੀਕ ਨੇ। ਸਭ ਠੀਕ-ਠਾਕ। ਹੋਰ ਤੁਸੀ ਸੁਨਾਓ ਬੱਚੇ -ਬੁੱਚੇ ਪਰਿਵਾਰ ਚ
ਹਾਂਜੀ, ਹਾਂਜੀ-ਹਾਂਜੀ ਸਭ ਵਧੀਆ। ਬਸ ਵਧੀਆ, ਕੀ ਕਰ ਰਏ ਸੀ?
ਮੈਂ ਬਸ ਕੁਛ ਨੀ ਹੁਨ ਵੇਲੀ ਹੋਈ ਆ ਰੋਟੀ ਪਾਨੀ ਬਨਾ ਕੇ ਖ ਬਸ ਆਂਦੇ ਨੇ ਤਾਨੂੰ ਪਤਾ ਈ ਐ
ਲੇਟ ਖਾਦੀ, ਏਨੀ ਲੇਟ, ਹੁਨ ਤੇ ਬੋਤ ਲੇਟ ਹੋ ਗਏ।
ਹਾਂ ੳਹੀ ਨਾ, ਏਨਾਂ ਦਾ ਕੋਈ ਟਾਇਮ ਟੇਬਲ ਨਈ ਨੀ ਹੈਗਾ ਬੜੀ ਲੇਟ ਖਾਂਦੇ ਹੈਗੇ ਆ ਮੈਂ ਸੋਗੋ ਕੇਂਦੀ ਟਾਈਮ ਸੇਰ ਖਾਏਆ ਕਰੋ ਰੋਟੀ
ਹਾਂ ਆਏ ਵੇਲੇ ਹੋਨ ਤੇ ਬੰਦਾ ਰੋਟੀ ਖਾਏ, ਭਾਂਡੇ ਭੂੰਡੇ ਮਾਂਜੇ ਬਾਰਾਂ ਵੱਜ ਜਾਂਦੇ ਆ ਤੇ ਏਨੀ ਲੇਟ ਰੋ
ਹਾਂ, ਬਸ ਠਹਿਰ ਕੇ- ਠਹਿਰ ਕੇ ਪੰਜ ਮਿੰਟ ਰੁਕ ਜੋ ਦਸ ਮਿੰਟ ਰੁ
ਨਾ ਬੋੜੀ ਲੇਟ, ਪਤਾ ਕੀ ਐ, ਡਾਇਜੈਸਟ ਵੀ ਨੀ ਹੁੰਦੀ ਹੈਗੀ ਫੇਰ
ਹਾਂ ਉਹੀ ਨਾ ਮੈਂ ਤ
ਅਹ ਫਿਰ ਸਵੇਰੇ ਨੀ, ਸਵੇਰੇ ਕਿੰਨੇ ਵਜੇ ਉੱਠਦੇ ਤੇ ਉਹ ਫੇਰ ਤੇ ਸਵੇਰੇ ਵੀ ਨੀ ਉੱਠੇ, ਲੇਟ ਉੱਠਦੇ ਹੋਗੇ ਫੇਰ
ਹਾਂ ਫਿਰ ਕੀ ਕਰਾਂ ਫੇਰ, ਸਵੇਰੇ ਉੱਠਿਆ ਹੀ ਨੀ ਜਾਂਦਾ ਰਾਤੀ ਲੇਟ ਸੋਈਦਾ ਵਾ ਬਾਰਾਂ ਏ
ਹਾਂ, ਨਾ ਐਹ ਤੇ ਗਲ ਬਹੁਤ ਗੱਲ ਹੈ ਮਾਸੀ ਜੀ ਬਹੁਤ ਤਾਡੀ, ਰੂਟੀਨ ਨਾਲ ਕੰਮ ਕੀਤਾ ਕਰੋ ਸਾਰਾ
ਆਂ ਹਾਂ
ਕਿਡੀ ਲੇਟ ਰੋਟੀ ਕਿਉਂ ਖਾਂਦੇ ਹੋ ਫੇਰ ਵਿਹਲੇ ਤੁਸੀਂ ਹੁੰਦੇ ਲੇਟ ਓ, ਫੇਰ ਸਵੇਰੇ ਲੇਟ ਉਠ ਉਠੋ ਗਏ, ਉਹ ਤੇ ਫੇਰ ਤੁਹਾਡਾ ਸਰੀਰ ਵੀ ਨਹੀਂ ਚਲੇਗਾ ਫਿਰ
ਮੈਂ ਤੇ ਬਣਾ ਕੇ ਰੱਖ ਦਿੰਦੀ ਆਂ ਟੈਮ ਸਿਰ, ਪਰ ਖਾਂਦੇ ਨੀ ਹੈਗੇ ਖਾਣ ਵੀ ਆਪਾਂ ਗਰਮ- ਗਰਮ ਤਵੇ ਤੋਂ ਉਤਰਦੀ ਖਾਣੀ ਐ, ਮੈਂ ਚੱਲ ਬਣਾ ਇਹ ਰੱਖਦਾ, ਚੱਲ ਮੈਂ ਤੇ ਵਿਹਲੀ ਹੋਵਾਂ ਜਦੋਂ ਖਾਂਨੀ, ਤੇ ਦੇ ਦਾਂਗੀ
ਹਮ, ਨਾ- ਨਾ ਐਹ ਤੇ ਗ਼ਲਤ ਗੱਲ ਹੈ, ਟਾਈਮ ਮਿਲੀ, ਟਾਈਮ ਵੀ ਕੰਮ ਹੋ ਜੇ ਨਾ ਉਹ ਵਧੀਆ ਰਹਿੰ ਦਾ ਇਹ ਸਗੋਂ, ਇੱਕ ਰੂਟੀਨ ਵੀ ਬਣੀ ਰਹਿੰਦੀ ਹੈ ਰੂਟੀਨ ਨਾਲ ਸਾਰੇ ਕੰਮ ਆਪਨਾ ਟਾਈਮ ਤੇ ਹੋਏ ਟਾਈਮ ਤੇ ਨਾਸ਼ਤਾ ਟਾਈਮ ਤੇ ਰੋਟੀ, ਬੰਦਾ ਵਿਹਲਾ ਵੀ ਹੋ ਜਾਂਦਾ ਟਾਈਮ ਸਿਰ
ਆਖਿਆ ਸੀ ਨਾ ਟੈਮ ਸਿਰ ਰੋਟੀ ਪਾਣੀ ਖਾਇਆ ਕਰੋ
ਹਮ ਤੇ ਮਾਸੜ ਜੀ ਇੰਨੀ ਲੇਟ ਕਿਉਂ‌ ਖਾਂਦੇ ਫੇਰ ਡਾਇਜਸਟ ਕਿੱਦਾਂ ਹੋਉਗੀ ਚਲਦੇ ਫਿਰਦੇ
ਕੀ ਹੈ ਬਸ ਇਹਨਾਂ ਦੀ ਸ਼ੁਰੂ ਤੋਂ ਹੀ ਆਦਤ ਹੈਗੀ ਆ ਆਪਣਾ ਆਣਾ ਤੇ ਆਹ, ਕਹਿੰਦੇ ਇਹਨਾਂ ਨੂੰ ਬਸ ਪਹਿਲੇ ਪਾਣੀ- ਪਾਣੀ, ਫਿਰ ਚਾਹ ਪੀਣੀ ਹੈ
ਆਹ ਗਲਤ ਗੱਲ ਹੈ ਨਾ, ਚਾਹ ਨੀ ਨਾ ਪੀਣੀ ਚਾਹੀਦੀ ਪਹਿਲਾਂ ਰੋਟੀ ਖਾਲੋ ਚਾਹ ਦਾ ਟਾਈਮ ਨੀ ਹੁੰਦਾ ਹੈਗਾ ਚਾਹ ਦਾ ਟਾਈਮ ਤੇ ਚਲੋ ਸ਼ਾਮੀ ਹੁੰਦਾ ਹੈ, ਪਰ ਚਲੋ ਥਕਾਵਟ ਥਕੁਵਟ ਹੈ ਤੇ ਬੰਦਾ ਰਾ ਟੀ ਪੀ ਲੈਂਦਾ ਰੋਟੀ ਤੋਂ ਬਾਅਦ
ਟੀ ਪੀ ਲਵੇ, ਪਰ ਇਹਨਾਂ ਨਾ ਕਹਿੰਦੇ ਮੇਰੀ ਰੋਟੀ ਹਜਮ ਵੀ ਨੀ ਹੋਣੀ ਪਹਿਲਾਂ ਚਾਹ ਪਿਵਾਂਗਾ, ਫੇਰ ਰੋਟੀ ਖਾਵਾਂਗਾ ਨਹੀ ਤਾਂ ਕਮਰੇ 'ਚ ਕਹਿੰਦੇ ਸਿੱਧਾ ਰੋਟੀ ਖਾਓ ਨਾ ਪਿਆਸ ਬਣ ਜਾਣੀ ਆ, ਕਹਿੰਦੇ ਮੈਂ ਪਹਿਲੇ ਚਾਹ ਪੀਣੀ, ਫੇਰ ਮੈਂ ਰੋਟੀ ਖਾਂਨੀ ਹੈ ਚੱਲ ਜਿਵੇਂ ਕਹਿੰਦੇ ਉਵੇਂ ਕਰਾਂ ਫਿਰ ਮੈਂ ਹੋਰ ਗੈਸ ਕੁਝ ਬਣ ਕੇ ਕਹਿਣ, ਕਰਾਈ ਕੋਈ ਜਬਰਦਸਤੀ
ਟਾਈਮਲੀ ਸਾਰੇ ਕੰਮ ਕੀਤਾ ਕਰੋ, ਐਦਾਂ ਤੇ ਤੁਹਾਡਾ ਸਰੀਰ ਵੀ ਨੁਕਸਾਨ ਏ ਤੇ, ਐਦਾਂ ਦੇ ਤਾਡੀ ਨੀਂਦਰ ਵੀ ਨੀ ਪੂਰੀ ਹੁੰਦੀ ਤੇ ਸ਼ ਛ ਸਰੀਰ ਤੇ ਵੀ ਸਾਡੇ ਫਰਕ ਪੈਂਦਾ ਹਾਂ, ਚੀਨੀ ਦੇਖ ਦੇਖੋ। ਅਗਰ ਰੋਟੀ ਖਾਓਗੇ, ਤੇ ਫੇਰ ਸੈਰ ਵੋਕ ਕਿੱਦਾਂ ਕਰੋਗੇ ਤੇ ਉਹ ਡਾਇਜੈਸਟ ਕਿੱਦਾਂ ਹੋਊ ਫੇਰ ਗੈਸ ਤੇ ਆਪਣੇ ਆਪ ਹੀ ਬਣੂਗੀ।
ਰੋਟੀ ਖਾ ਕੇ ਤੇ ਆਪਣਾ ਫੋਨ ਫੜ ਕੇ ਆਪਣਾ ਚਲੋ ਫੋਨ ਚਲਾ ਲੈਣ।
ਨਾ -ਨਾ ਗਲਤ ਗੱਲ ਐ ਮਾਸੀ ਜੀ, ਪਤਾ ਕੀ ਐ ਸਵੇਰੇ ਟਾਈਮਲੀ ਉੱਠੋ, ਚਲੋ ਜ਼ਿਆਦਾ ਨਹੀ ਤਾਂ ਸੱਤ ਵਜੇ ਉੱਠ ਜੋ, ਉਸ ਤੋਂ ਬਾਅਦ ਆਪਣਾ ਬੰਦਾ ਜੋ ਕੰਮ ਕਰਨਾ ਕਰੋ ਫੇਰ ਨਾਸ਼ਤਾ ਪਾਣੀ ਟਾਈਮ ਸਿਰ ਨਿਬੇੜੋ। ਓਠਨਾ ਏ ਦਸ ਵਜੇ ਤੱਕ।
ਫੇਰ ਕਿੱਥੋਂ ਉੱਠਿਆ ਜਾਂਦਾ ਸਵੇਰੇ ਬੜਾ ਮੁਸ਼ਕਿਲ ਲੱਗਦਾ ਫੇਰ ਉੱਠਣਾ, ਫੇਰ ਆਪ।
ਇਹ ਰੂਟੀਨ ਬਣਾਓਗੇ ਨਾ ਮਾਸੀ ਜੀ ਤੇ ਰੂਟੀਨ ਬਣ ਜਾਂਦੀ ਆ।
ਹਾ ਮੈਂ ਤਾਂ ਬੜੀ ਵਾਰੀ ਕੋਸ਼ਿਸ਼ ਕੀਤੀ ਆ ਪੁੱਤਰ, ਪਰ ਨਹੀਂ ਹੋ ਪਾ ਹੂੰ ਫੂਨ ਕਰਦੇ- ਕਰਾਦੇ ਆ ਵਾਲਾ ਟਾਈਮ ਹੋ ਜਾਂਦਾ ਅਪਣਾ।
ਤੀਰੇ ਬਣਾਓ ਪਤਾ ਕੀ ਹੈ ਟਾਈਮਲੀ ਰੂਟੀਨ ਬਣਾਓਗੇ ਨਾ, ਇੱਕ ਤੇ ਸਾਰੇ ਕੰਮ ਫੇਰ ਸਾ ਮਨ ਵੀ ਆਪਣੇ ਆਪ ਖੁਸ਼ ਵੀ ਰਹੇਗਾ ਜਦੋਂ ਤੁਹਾਡਾ ਕੰਮ ਟਾਈਮ 'ਤੇ ਖਤਮ ਹੋਏਗਾ। ਆਪਣੇ ਆਪ ਮਨ ਵੀ ਅੰਦਰੋਂ ਦਿਲ ਖੁਸ਼ ਹੁੰਦਾ ਕਿ ਅੱਜ ਮੈਂ ਜਲਦੀ ਵਿਹਲੀ ਹੋ ਗ- ਗੀਆਂ ਜਿੱਦਾਂ- ਜਿੱਦਾਂ ਦੇਖੋ ਹੁਣ ਮੇਰੀ ਪਤਾ ਕੀ ਹੈ ਰੂਟੀਨ ਮੈਂ ਸੱਤ ਵਜੇ ਜਾਦਾ ਨਹੀਂ ਚਲੋ, ਜਦੋਂ ਸਕੂਲ ਜਾਂਦੇ ਸੀ। ਬੱਚੇ ਤਾਂ ਤੇ ਫੇਰ ਚਲੋ ਹੈ ਕਿ ਪੰਜ, ਸਾਢੇ ਪੰਜ, ਛੇ ਵਜੇ ਹੁਣ ਜ਼ਿਆਦਾ ਹੈ ਤੇ ਸਾਢੇ ਛੇ ਉੱਠ ਉਠ ਜਾਂਨੀ ਹਾਂ, ਤੇ ਹਾਂਜੀ ਫੇਰ ਉਸ ਤੋਂ ਬਾਅਦ ਆਪਣਾ ਨਾਤਾ- ਧੋਤਾ ਉਸ ਤੋਂ ਬਾਅਦ ਆਪਣਾ ਪਾਠ ਪੂਜਾ ਕੀਤੀ, ਫੇਰ ਆਪਣਾ ਚਾਹ ਚੂ ਪੀ ਕੇ ਆਪਣਾ ਨਾਸ਼ਤਾ ਪਾਣੀ ਬਣਾਇਆ। ਫੇਰ ਨਾਲ ਹੀ ਸਬਜ਼ੀ ਰੱਖਤੀ ਉਧਰੋਂ ਸਫ਼ਾਈ ਕੀਤੀ। ਤੇ ਆਪਣਾ ਬਾਰਾਂ- ਸਾਢੇ ਬਾਰਾਂ ਤੱਕ ਸਬਜ਼ੀ- ਸੁਬਜੀ ਬਣ ਜਾਂਦੀ ਹੈ। ਟਾਈਮ ਤੇ ਪਰ
ਏ ਹੀ ਕਰਨਾ ਚਾਹੀਦਾ ਵਾ ਬੋਤ ਵਧੀਆ ਕਰ, ਹਾਂ ਸਾਰੇ ਕੰਮ ਟੈਂਮਸਿਰ ਹੋ ਜਾਂਦੇ ਤੇਰੇ
ਹਾਂਜੀ, ਟਾਈਮ ਸਿਰ ਕਰੋ ਫੇਰ ਥੋੜਾ ਪਨਾ ਰੈਸਟ ਵੀ ਦੁਪਹਿਰੀ ਦੇਖੋ, ਰੈਸਟ ਵੀ ਮਿਲ ਜਾਂਦਾ ਹੈਗਾ।
ਉਹੀ ਨਾ ਜਦੋਂ ਸਕੂਲ ਜਾਂਦੇ ਸੀ ਤੇ ਉਦੋਂ ਚੱਲ ਫੇਰ ਵੀ ਬੰਦਾ ਮਤਲਬ ਕਿ ਮਜਬੂਰੀ ਨੂੰ ਚੱਲ ਉੱਠਦਾ ਸੀ ਚੱਲ ਕਰਦਾ ਸੀ ਬੱਚਿਆਂ ਨੂੰ ਵੀ ਉਠਾਉਂਦਾ ਸੀ ਚੱਲ ਵੀ ਬੱਚਿਆਂ ਨੂੰ ਭੇਜਣਾ ਸਕੂਲੇ ਜਾਂ ਕੁਛ
ਹਾਂਜੀ।
ਏ ਜਦੋਂ ਦੇ ਨਾਲੇ ਸਕੂਲ ਹੁਣ ਮਤਲਬ ਕਿ ਪੜਾਈਆਂ ਪੂਰੀਆਂ ਹੋਈਆਂ ਨੇ। ਤੇ ਹੁਣ ਹੋਰ ਜਿਆਦਾ ਮਤਲਬ ਕਿ ਆਪਣਾ ਆਰਾਮ ਨਾਲ
ਉਹੀ ਨਾ ਉਹ ਤੁਹਾਡੀ ਰੂਟੀਨ ਵਿਗੜ ਗਈ ਐ। ਉਹ ਰੂਟੀਨ, ਹਾਂਜੀ।
ਹਾਂ।
ਪਰ ਸਮੇਂ ਨੂੰ ਤੇ ਕੀ ਨਾ ਖੋਣਾ ਨੀ ਚਾਹੀਦਾ।
ਬਾਰਾਂ ਵਜੇ ਉਠ ਕੇ ਤੇ ਚਾਹ ਪਾਣੀ ਪੀਂਦੇ ਨੇ ਕੇ ਫੇਰ ਪੰਜ ਛੇ ਤਾਂ ਸਾਢੇ ਪੰਜ ਵਜੇ ਰੋਟੀਆਂ ਖਾਣਦਿਆਂ ਇਹਨਾਂ ਨੇ ਸ਼ਾਮੀਂ ਦੁਪਹਿਰ ਦੀ ਰੋਟੀ ਖ ਖਾਨੀ, ਤੇ ਜਿਹੜੀ ਰਾਤ ਦੀ ਤੇ ਅੱਧੀ ਰਾਤੀ ਖਾਣੀ ਏ।
ਹੂੰ ਉਹੀ ਨਾ ਤੁਸੀਂ ਹੁਣ ਦੱਸ ਰਹੇ ਹੋ ਹੁਣ ਅਜੇ ਖਾਦੀ ਆਂ। ਤੇ ਫੇਰ ਕਦੋਂ ਤੁਸੀਂ ਦੁੱਧ ਚਾਹ ਲਉਗੇ ਤੇ ਕਦੋਂ ਸੋਓਗੇ ਤੁਸੀਂ ਲੋਕੀ।
ਹਾਂ, ਸਮਝਾ ਕੀ ਸਮਝਦੇ ਨੀ ਫੇਰ ਹੁਣ
ਤਾਂਹੀ ਆਂ ਕਿ ਗੈਸ ਬਣਦੀ ਆ ਦੁੱਧ ਚਾਹ ਰਾਤੀ ਲਓ ਫੇਰ ਗੈਸ ਵੀ ਬਣ ਦੀ ਪ੍ਰੋਬਲਮ ਹੁੰਦੀ ਆਂ। ਪੀ ਕੇ ਇਕਦਮ ਲੇਟਿਆ ਵੀ ਨਹੀਂ ਜਾਂਦਾ ਹੈਗਾ। ਵੋਕ ਕਿੱਥੋਂ ਕਰੋਗੇ ਇਸ ਟਾਈਮ ਤੁਸੀਂ।
ਉਹੀ ਨਾ ਫੇਰ ਗੈਸ ਦੀਆਂ ਗੋਲੀਆਂ ਲੈਂਦੀਆਂ ਲੈਂਦੇ ਨੇ ਜੇ ਟਾਈਮ ਸਿਰ ਖਾਣਾ- ਪੀਣਾ ਹੋ
ਗਲਤ ਗੱਲ ਹੈ ਔਰ ਗੋਲੀਆਂ -ਗੋਲੀਆਂ ਛੂਟ ਜਾਣਗੀਆਂ, ਮਾਸੜ ਜੀ ਨੂੰ ਕਹਿਣਾ ਮਾਸਰ ਜੀ ਨੂੰ ਕਹਿਣਾ ਟਾਈਮਲੀ ਸਾਰੇ ਕੰਮ ਕਰਨ ਇਹ ਟਾਈਮ ਨਿਕਲ ਗਿਆ ਨਾ ਫੇਰ ਹੱਥ ਨੀ ਆਣਾ। ਸਭ ਤੋਂ ਵੱਡੀ ਟਾਈਮ ਦੀ ਕਦਰ ਕਰੋ ਟਾਈਮ ਹਾਂਜੀ।
ਹਾਂ।
ਟਾਈਮ ਤੇ, ਹਿਸਾਬ ਨਾਲ ਆਪਣਾ ਨਾਸ਼ਤਾ ਪਾਣੀ ਆਪਣਾ ਦੋ ਘੰਟੇ ਦੁਪਹਿਰੀ ਬੰਦਾ ਰੈਸਟ ਵੀ ਕਰ ਲੈਂਦਾ, ਬਹੁਤ ਆਪਣੇ ਜਿਹੜੇ ਕੰਮ ਘਰ ਦੇ ਹੋਰ ਕਿੰਨੇ ਕੁ ਬਥੇਰੇ ਕੰਮ ਆਉਂਦੇ ਆ ਸਾਰੇ ਹੋ ਜਾਂਦੇ ਆ।
ਤੇ ਹੋਰ, ਸਗੋਂ ਸੋਚਿਆ ਹੀ ਕੱਪੜੇ ਧੋਵਾਂਗੀ ਪਰ ਕਿੱਥੋਂ ਧੋਵਾਂ ਹੁਣ ਵਿਹਲੀ ਐ ਸ ਟੈਮ ਹੋਈ ਆ ਤੇ ਮਸੀ਼ਨ ਲਾ ਲਾਂਗੇ ਫਿਰ ਨਹੀਂ ਧੋ ਪਾਈ ਹੁਣ ਕੀ ਕਰ ਸਕਦੇ ਆ। ਮੈਂ ਕਿਹਾ ਹੁਣ ਵੇਖੋ ਕੱਲ ਵੇਖ ਲਾਉਗੀ।
ਹਾਂ ਉਹੀ ਨਾ।
ਕੁਛ ਲਾਈਟਾਂ ਵੀ ਬਹੁਤ ਤੰਗ ਕਰਦੀਆਂ ਫਿਰ, ਫਿਰ ਕਿੱਦਾਂ ਧੋਂਦੇ ਓ ਕੱਪੜੇ? ਸੰਡੇ ਨੂੰ ਧੌਂਦੇ?
ਹਾਂ ਸੰਡੇ ਨੂੰ ਵੇਖ ਲੈਂਨੀ ਆ ਫੇਰ ਨਾ ਜਿਵੇਂ ਛੁੱਟੀ ਵਾਲੇ ਦਿਨ ਐਤਵਾਰੀ ਦੀ ਐਤਵਾਰੀ ਬਥੇਰੇ ਕੰਮ ਨਿਕ
ਬਥੇਰੇ ਉਹੀ ਤੇ ਕਹਿ ਰਹੀ ਆ ਦ ਐਤਵਾਰ ਤੇ ਬੱਚਿਆਂ ਨੂੰ ਨਵਾਣਾ, ਧਵਾਣਾ ਸਿਰ ਤੇ ਤੇਲ ਲਾਣੇ ਕਰਨੇ ਗੁ ਗੁੱਤਾਂ ਬਣਾਨੀਆਂ ਬੜੇ ਕੰਮ ਹੋ ਜਾਂਦੇ ਹੈ।
ਹਾਂ ਹੋਰ ਜਿਵੇਂ ਮੌਕਾ ਵੇਖਿਆ ਫੇਰ ਮੈਂ ਤੇ ਓਦਾਂ ਹੀ ਲਾ ਲੈਂਨੀ ਆ ਮਸ਼ੀਨ ਸੋਚੋ ਤੇ ਫੇਰ ਧੁਪਦੇ ਹੈ ਨੀ ਕਦੀ ਕੱਪ ਕੱਪੜੇ ਕਿਵੇਂ ਕੱਪੜੇ ਧੋਏ ਆ, ਕੱਪੜੇ ਧੋਣੇ ਮੈਂ ਜਦੋਂ ਮੌਕਾ ਹੋਵੇ ਫਿਰ ਉਦੋਂ ਹੀ ਲਾ ਲੈਂਨੀ ਆ।
ਉਹੀ ਨਾ।
ਕਿਵੇਂ ਟੈਮ ਦਾ ਹਿਸਾਬ ਵੇਖਿਆ।
ਨਹੀਂ ਤੁਸੀਂ- ਤੁਸੀਂ ਇੱਕ ਵਾਰ ਮੇਰੇ ਕਹਿਣ 'ਤੇ ਟਾਈਮ ਬਣਾਓ ਟਾਈਮ ਟੇਬਲ ਬਣਾਓ ਉਹਦੇ ਨਾਲ
ਹਾਂ ਮੈਂ ਸੋਚਦੀ ਚੱਲ ਸਵੇਰੇ ਮਸ਼ੀਨ ਲਾਲਾਂਗੀ ਸਵੇਰੇ ਮੇਰੇ ਕੋਲ ਉੱਠਿਆ ਨੀ ਜਾਂਦਾ।
ਨਹੀਂ ਮੈਂ ਤੇ ਹੁਣ ਸਵੇਰੇ ਸਾਢੇ ਪੰਜ ਲਾ ਦਿੰਨੀ ਆ ਮਸ਼ੀਨ ਜਿਸ ਦਿਨ ਕੱਪੜੇ ਧੋਣੇ ਹੋਣ। ਆਪਣਾ, ਅੱਠ ਵਜੇ ਤੱਕ ਸੋਹਣੇ ਕੱਪੜੇ ਧੁਲ ਜਾਂਦੇ ਹੈ।
ਇੱਕ ਨਾ ਤੁਸੀਂ ਟੈਮ ਸਿਰ ਸੌਂ ਜਾਂਦੇ ਹੋ ਤੁਹਾਡਾ
ਹਾਂਜੀ-ਹਾਂਜੀ ਆਪਾਂ ਤੇ ਸਾਢੇ ਦਸ ਤੱਕ ਲਾਈਟਾਂ ਬੰਦ ਹੋ ਜਾਂਦੀਆਂ ਨੇ।
ਉਹੀ ਨਾ ਸਾਡੇ ਤੇ ਸਾਢੇ ਦਸ ਤਵੇ ਧਰੇ ਜਾਂਦੇ ਆ।
ਆਪਾਂ ਤੇ ਮੋਬਾਇਲ ਵਗੈਰਾ ਵੀ ਨ੍ਹੀਂ ਚਲਾਦੇ ਰਾਤੀਂ।
ਹਾਂ ਫੇਰ ਥੱਕਿਆ ਹੁੰਦਾ ਬੰਦਾ ਤੇ ਫੇਰ ਮੋਬਾਇਲ ਕਿੱਥੋਂ ਚਲਾਉਣਾ ਸਾਰਿਆਂ ਨੂੰ ਸਵੇਰ ਦਾ ਉੱਠ
ਹਾਂਜੀ।
ਨਹੀਂ ਮੈਨੂੰ ਮੋਬਾਈਲ ਕਿੱਥੇ ਚਲਾਣੀ, ਇਹਨਾਂ ਦੀ ਨੀਂਦਰ ਬਾਰਾਂ-ਬਾਰਾਂ ਵਜੇ ਤਾਂ ਉੱਠਦੇ ਆ ਪੂਰੀ ਹੋਈ ਹੁੰਦੀ ਆ ਰਾਤੀ ਫੇਰਨੀ ਇਹਨਾਂ ਨੇ ਫੋਨ ਹੀ ਚਲਾਉਣੇ। ਫ ਫੋਨ ਹੀ ਫੜ ਕੇ ਬੈਠੇ ਹੋਏ ਨੇ ਹੁਣ ਕੀ ਕਰਾਂ ਮੈਂ।
ਉਹੀ ਨਾ, ਕੋਈ ਨੀ ਮੈਂ ਆਵਾਂਗੀ ਮੈਂ ਮਸ ਮਾਸੜ ਜੀ ਨੂੰ ਸਮਝਾਵਾਂਗੀ ਆਹ ਤੇ ਗ਼ਲਤ ਗੱਲ ਐ ਸਾਡੀ ਮਾਸੀ ਮਾਸੀ ਨੂੰ ਵਿਹਲੇ ਨੀ ਹੋਣ ਦਿੰਦੇ ਹੈਗੇ।
ਹਾਂ ਸਹੀ ਗੱਲ ਐ, ਇਹ ਮੇਰੀ ਭਨੇਵੀ ਨੂੰ ਕਿੰਨਾ ਤਰਸ ਆਇਆ ਵਾ।
ਨਹੀਂ ਹੈਂ ਮਾਸੀ ਜੀ ਤੁਸੀਂ ਮੈਨੂੰ ਦੱਸ ਰਹੇ ਹੋ ਮੈਂ ਤਾਂ ਸੋਚ- ਸੋਚ ਕਿ ਉਹੀ ਕਰ ਰਹੀ ਆ, ਮੈਂ ਕਿਹਾ ਹਾਏ, ਹਾਂਜੀ।
ਕੈਨ ਕਿਤੇ
ਹਾਂਜੀ ਕੋਈ ਨੀ ਆਵਾਂਗੀ ਲਾਵਾਂਗੀ ਮੈਂ ਚੱਕਰ ਮਾਸੜ ਜੀ ਨੂੰ ਸਮਝਾਵਾਂਗੀ। ਕੇ ਬਾਈ ਆਪਨਾ ਰੂਟੀਨ ਆਪਨਾ ਪਤਾ ਕੀ ਐ ਹੈਲਥ ਵੀ ਠੀਕ ਰੈਂਦੀ ਐ ਫੇਰ ਸਾਡੀ।
ਸਈ ਗੱਲ ਐ ਮਾਸੜ ਜੀ ਨੂੰ ਸਮਝਾਨਾ ਨਾਲ ਆਪਨੇ ਭੈਨ ਭਰਾਵਾਂ ਨੂੰ ਸਮਜਾ ਕੇ ਜਾਈ।
ਹਾਂਜੀ-ਹਾਂਜੀ ਸਾਰੇ, ਸਾਰੇਆਂ ਨੂੰ ਸਮਝਾਵਾਂਗੀ। ਕੀ ਸਮੇਂ ਦੇ ਹਿਸਾਬ ਨਾਲ ਕੰਮ ਕੀਤਾ ਕਰੋ।
ਹਾਂ ਏਨਾਂ ਦਾ ਨਾ ਤੂੰ ਏਦਾਂ ਕਰੀ ਟਾਈਮ ਟੇਬਲ ਬਨਾ ਜੀ ਆ ਕੇ।
ਹਾਂ ਜ਼ਰੂਰ ਮੈਂ ਟਾਈਮ ਟੇਬਲ ਲਿਖ-ਲਿਖ ਕੇ ਐ ਵੀ ਲਿਖਾਂਗੀ ਕੇ ਬਈ ਕਿੰਨੇ ਵਜੇ ਉੱਠਨਾ, ਤੇ ਕਿੰਨੇ ਵਜੇ ਨਾਸ਼ ਤਾ ਕਰਨਾ ਕਿੰਨੇ ਵਜੇ ਦੁੱਧ ਚਾ ਲੈਨਾ ਤੇ ਕਿੰਨੇ ਵਜੇ ਦੁਪੈਰ ਦੀ ਰੋ ਟੀ ਮੈਂ ਕਿਆ ਮੇਰੀ ਮਾਸੀ ਨੂੰ ਤੁਸੀਂ ਬੜਾ ਪਰੇਸ਼ਾਨ ਕੀਤਾ ਹੋਏਆ, ਐਦਾਂ ਨੀ ਚੱਲੇਗਾ ਬਈ, ਮੇਰੀ ਮਾਸੀ ਬਾਰਾਂ-ਬਾਰਾਂ ਵਜੇ ਤੱਕ ਰੋਟੀਆਂ ਤੁਆਡੇ ਵਾਸਤੇ ਬਨਾਂਦੀ ਵੀ ਹੈ ਕਿਉਂ ਬਾਈ ਉਦੋਂ ਓਨੂੰ ਨੀ ਟਾਈਮ ਚਾਈਦਾ ਆਪਨੇ ਰੈਸਟ ਵਸ
ਹੂੰ, ਆਈਂ ਲਾਈਂ ਚੱਕਰ
ਹਾਂਜੀ ਲਾਵਾਂਗੀ, ਮਾਸੀ ਜੀ ਲਾਵਾਂਗੀ। ਜਰੂਰ, ਹਾਂਜੀ ਬੱਚੇਆਂ ਨੂੰ ਵੀ ਲਿਆਵਾਂਗੀ ਸਾਰੇ ਈ ਆਵਾਂ ਵਾਂਗੇ, ਨਾਲੇ ਘੁੰਮਾਂ ਫਿਰਾਂਗੇ।
ਹਾਂ ਤੇ ਹੋਰ ਤੇ ਹੈਈ ਐ। ਹੋਰ ਘੁੰਮਾਂਗੇ, ਫਿਰਾਂਗੇ, ਖਾਵਾਂਗੇ, ਪੀਵਾਂਗੇ।
ਹਾਂ ਪਰ ਪੈਲੇ ਸਬ ਤੋਂ ਪੈਲੇ ਤੁਆਡੀ ਰੂਟੀਨ ਬਨਾਵਾਂਗੀ ਮੈਂ।
ਹਾਂ-ਹਾਂ
ਅਸੀਂ ਸਬ ਤੋਂ ਪੈਲੇ ਤੁਆਡੀ ਰੂਟੀਨ ਬਨਾਵਾਂਗੀ। ਚਲੋ, ਅੱਛਾ ਸਸਰੀ ਕਾਲ ਮਾਸੀ ਜੀ। ਅੱਛਾ ਠੀਕ-ਠੀਕ ਐ ਜੀ।